ਹੈਲੋ ਹੈਲੋ ਤੁਹਾਨੂੰ ਮੇਰੀ ਆਵਾਜ਼ ਨੀ ਆ ਰਹੀ। ਹੈਲੋ।
ਹੈਲੋ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਪਹਿਲੇ ਆਵਾਜ਼ ਨੀ ਆ ਰਹੀ ਸੀ।
ਹਾਂਜੀ ਹਾਂਜੀ ਆਵਾਜ਼ ਬਹੁਤ ਲੇਟ ਆਉਂਦੀ ਆ।
ਹਾਂਜੀ ਹੋਰ ਸੁਣਾਓ ਕੀ ਹਾਲ ਹੈ।
ਵਧੀਆ ਵਧੀਆ ਤੁਸੀਂ ਦੱਸੋ।
ਅਸੀਂ ਵੀ ਵਧੀਆ। ਨਹੀਂ ਬੱਚੇ ਹਜੇ ਛੁੱਟੀਆਂ ਚਲਦੀ ਪ ਆ ਉਹਨਾ ਨੇ ਕਿੱਥੇ ਐਡੀ ਜਲਦੀ ਸੋਣਾ ਏ। ਉਹਦੇ ਸਾਡੇ ਵਰਗਿਆਂ ਨੂੰ ਨੀਂਦ ਆਉਣ ਲੱਗ ਜਾਂਦੀ ਹੈ ਪਰ ਇਹਨਾਂ ਨੂੰ ਨਹੀਂੀ ਆਉਂਦੀ।
ਅੱਛਾ ਅੱਛਾ।
ਛੁੱਟੀਆਂ ਜੋ ਨੇ ਸਵੇਰੇ ਲੇਟ ਸੋਣਾ ਸਵੇਰੇ ਲੇਟ ਉੱਠਣਾ। ਬਸ ਇਹੀ ਚੱਲਦਾ ਪਿਆ ਕੱਲ ਹੁਣ ਵੇਟ। ਧੁੰਦੀ ਪਈ ਭੂਆ ਦੇ ਬੱਚਿਆਂ ਨੇ ਆਉਣਾ, ਭੂਆ ਨੇ ਆਉਣਾ, ਦੋ ਭੂਆ ਨੇ ਆਉਣਾ। ਇੱਕ ਜਗਾਦਰੀ ਵਾਲੇ ਭੂਆ ਨੇ ਆਉਣਾ, ਇੱਕ ਦਿੱਲੀ ਵਾਲੀ ਭੂਆ ਨੇ ਆਉਣਾ।
ਅੱਛਾ ਅੱਛਾ, ਉਹ ਆ ਰਹੇ, ਠੀਕ ਹੈ ਠੀਕ ਹੈ।
ਉਹਨਾਂ ਦੀ ਐਕਸਾਈਟਮੈਂਟ ਹੋਈ ਸੀ, ਨਹੀਂ ਛੁੱਟੀਆਂ ਹੁਣ ਵੱਡੇ ਹੋ ਗਏ ਬੱਚੇ, ਹੁਣ ਰਹਿਣ ਦਾ ਸ ਤੇ ਖ਼ਤਮ ਹੋ ਗਿਆ ਦਾ, ਬਸ ਉੱਥੇ ਹੀ ਦਰਬਾਰ ਸਾਹਿਬ ਹੀ ਆਉਣਾ ਉਹਨਾਂ ਨੇ।
ਅੱਛਾ -ਅੱਛਾ, ਦਰਬਾਰ ਸਾਹਿਬ, ਠੀਕ ਹੈ।
ਹਾਂ ਉਹ ਫੇਿਰ ਇੱਕ, ਇੱਕ ਜਾਂ ਦੋ ਦਿਨ ਤੇ ਲੱਗ ਹੀ ਜਾਂਦੇ ਆ ਨਾ ਫਿਰ।
ਹਾਂਜੀ ਹਾਂਜੀ, ਉਹ ਤਾਂ ਹੈ, ਲੱਗ ਰਿਹਾ।
ਹਾਂ। ਹੋਰ ਸੁਣਾਓ?
ਬਉਣਾ, ਇਸ ਟਾਈਮ ਬੱਚੇ ਸਾਰੇ
ਬਹੁਤ, ਅੱਜ ਕੱਲ ਤਾਂ ਛੁੱਟੀਆਂ ਨੇ, ਅੱਜ ਕੱਲ ਤੇ ਬਹੁਤ ਜ਼ਿਆਦਾ ਸੰਗਤ ਹੈ ਉੱਥੇ।
ਹਮ ਹਮ, ਮੈਂ ਵੀ, ਹਮ, ਹਾਂਜੀ ਹਾਂਜੀ। ਸਹੀ ਗੱਲ ਹੈ, ਮੈਂ ਵੀ ਮੰਮੀ ਨੂੰ
ਨਹੀਂ ਆਏਗਾ
ਕਿਹਾ ਚਲੋ ਅੰਮ੍ਰਿ ਅੰਮ੍ਰਿਤ, ਹਾਂ ਹਾਂਜੀ ਮੈਂ ਕਿਹਾ ਸੀ, ਮੈਂ ਕਿਹਾ ਅੰਮ੍ਰਿਤਸਰ ਚੱਲਦੇ ਹਾਂ। ਟਾਈਮ ਬਹੁਤ ਹੋ ਗਿਆ, ਮੈਂ ਮੇਰਾ ਮਨ ਸੀ, ਕੀ ਰਾਤ ਰਹਿ ਕੇ ਆਨੇ ਉੱਥੇ, ਫਿਰ ਮੰਮਾ ਕਹਨੂੰ ਕੋਈ ਨ ਦੇ
ਬਲਕਿ ਰਾਤ ਰਹਿਣਾ ਹੀ ਸਹੀ ਜੇ ਉੱਥੇ, ਦੇਖਿਆ ਜਾਏ ਨਾ ਜਿਸ ਹਿਸਾਬ ਨਾਲ ਦਿਨ ਦੇ ਟਾਈਮ ਭੀੜ ਹੁੰਦੀ, ਇੱਕ ਧੁੱਪ ਬੜੀ ਹੁੰਦੀ ਏ।
ਅੱਛਾ।
ਤੇ ਲਾਈਨ ਦੇ ਵਿੱਚ, ਦੋ ਤਿੰਨ ਘੰਟੇ ਦੇ ਮਾਮੂਲੀ ਗੱਲ ਲੱਗ ਜਾਂਦੇ ਆ। ਤੇ ਵੈਸੇ ਨਾ, ਰਾਤ ਵੇਲੇ ਰਹਿਣਾ ਹੀ ਸਹੀ ਹੈ। ਕਿ ਉੱਥੇ ਰਾਤ ਉਥੇ ਇਸ਼ਨਾਨ ਕਰੋ, ਹੋਰ ਚਾਰ ਵਜੇ ਉੱਥੇ ਜਦੋਂ, ਢਾਈ ਵਜੇ ਨਾਲ ਤੇ ਉੱਥੇ ਢਾਈ ਤਿੰਨ ਵਜੇ ਨਾਲ ਉੱਥੇ, ਮਤਲਬ ਉਹ ਖੋਲ ਜਾਂਦੇ ਆ ਜਿਹੜੇ ਕਵਾਰੜ ਹੁੰਦੇ ਆ ਨਾ ਉੱਥੋਂ ਦੇ ਦਰਵਾਜ਼ੇ, ਉਹ ਖੋਲ ਜਾਂਦੇ ਆ। ਤੇ ਉਸ ਟਾਈਮ ਬਿਲਕੁਲ ਮਤਲਬ ਕਹਿ ਲਓ, ਕਿ ਖੁੱਲ੍ਹੇ ਦਰਸ਼ਨ ਨੇ ਤੇ ਉਸ ਟਾਈਮ ਸੰਗਤ ਜਿਵੇਂ ਹੀ ਦਰਵਾਜ਼ੇ ਖੁੱਲਦੇ ਨਾ, ਸੰਗਤ ਭੱਜੀ ਜਾਂਦੀ ਅੰਦਰ।
ਹਾਂਜੀ ਹਾਂਜੀ, ਬਸ ਉਹੀ
ਮਤਲਬ ਉਸ ਟਾਈਮ ਖੁੱਲ੍ਹੇ ਦਰਸ਼ਨ ਨੇ, ਔਰ ਇੱਕ ਠੰਡਾ ਟਾਈਮ ਏ ਉਹ ਠੰਡਾ ਟਾਈਮ, ਖੁੱਲੇ ਦਰਸ਼ਨ, ਚਾਹੀਦਾ ਤੇ ਵੈਸੇ ਉਸ ਟਾਈਮ ਹੀ ਚਾਰ ਸਾਢੇ ਚਾਰ ਵਜੇ, ਮਜਾ ਵੀ ਉਸ ਟਾਈਮ ਈ ਏ। ਮੈਂ ਵੀ ਦੋ ਤਿੰਨ ਵਾਰੀ ਗਈ ਆ ਨਾ, ਮਜ਼ਾ ਆਏ ਬੜਾ ਰਸ਼ ਤੇ ਹੁੰਦਾ ਉਸ ਟਾਈਮ, ਪਰ ਉਸ ਟਾਈਮ ਇਹ ਹੈ ਕਿ ਉੱਥੇ ਮਤਲਬ ਮਤਲਬ ਉੱਥੇ ਲਾਈਨਾਂ ਨੀ ਲੱਗੀਆਂ ਹੁੰਦੀਆਂ ਉਸ ਟਾਈਮ, ਉਸ ਟਾਈਮ ਜਿਵੇਂ ਦਰਵਾਜ਼ੇ ਖੁੱਲ੍ਹਦੇ ਨੇ ਨਾ ਤੇ, ਸੰਗਤ ਦੌੜ ਦੀ ਅੰਦਰ ਜਾਂਦੀ ਹੈ, ਮਤਲਬ ਪਹਿਲੇ ਸੇਵਾ ਹੋ ਜਾਂਦੀ ਹੈ ਨਾ, ਦਰ ਦਰਵਾਜ਼ੇ ਬੰਦ ਵਿੱਚ ਅੰਦਰ ਫਿਰ ਜਿਵੇਂ ਹੀ ਉੱਥੇ ਜਦੋਂ, ਪ੍ਰਕਾਸ਼ ਹੋ ਜਾਂਦਾ ਬਾਬਾ ਜੀ ਦਾ ਤੇ ਫਿਰ ਜਦੋਂ ਦਰਵਾਜ਼ੇ ਖੋਲਦੇ, ਫਿਰ ਖੁੱਲੀ ਸੰਗਤ ਅੰਦਰ, ਉਸ ਤੋਂ ਬਾਅਦ ਲਾਈਨਾਂ ਸ਼ੁਰੂ ਹੁੰਦੀਆਂ। ਪਹਿਲੀ ਸੰਗਤ, ਆਰਾਮ ਨਾਲ ਨਿਕਲ ਜਾਂਦੀ ਹੈ।
ਬਸ ਉਹੀ ਨਾ ਫਿਰ, ਮੈਂ ਉਹੀ ਮੈਂ ਕਿਹਾ ਰਾਤ, ਰਾਤ ਰਹਿ ਕੇ ਆਵਾਂਗੇ ਨਾਲੇ ਵਧੀਆ ਨਾਲੇ ਬੈਠ ਹੋ ਜਾਂਦਾ ਬੰਦਾ ਚਲੋ ਨੀ
ਬਹੁਤ ਵਧੀਆ, ਹੋਰ ਇੱਕ ਤਾਂ ਠੰਡਾ- ਠੰਡਾ ਮੌਸਮ ਹੁੰਦਾ ਹੈ, ਠੰਡਾ ਟਾਈਮ ਹੁੰਦਾ ਹੈ ਆਰਾਮ ਨਾਲ।
ਹਾਂਜੀ।
ਨਾਲੇ ਹੋਰ ਕੀ ਤੜਕੇ ਤੜਕੇ ਠੰਡੇ ਵੇਲੇ ਦਰਸ਼ਨ ਹੋ ਜਾਂਦੇ ਆ। ਉਹ ਸਗੋਂ ਟਾਈਮ ਵਧੀਆ ਐ। ਨਈ ਤੇ ਬਾਕੀ ਜੇ ਕੋੋ ਛੁੱਟੀਆਂ ਦੇ ਟਾਈਮ ਜਿਵੇਂ ਅੱਜ-ਕੱਲ ਚੱਲਦਾ ਪਿਆ ਏ। ਤੇ ਜੇ ਕਹੋ ਕਿ ਤੁਸੀਂ ਦੁਪਹਿਰ ਦੇ ਟਾਈਮ ਜਾਓ ਫਿਰ ਤੇ ਬਈ ਉਹ ਸੋਦੇ ਪੰਗਤ ਦੇ ਵਿੱਚ ਖਲੋਣਾ ਤਿੰਨ ਘੰਟੇ ਤੁਹਾਡੇ ਢਾਈ ਤਿੰਨ ਘੰਟੇ ਲੱਗ ਜਾਣੇ ਆ। ਦੂਸਰਾ ਫਿਰ ਧੁੱਪ ਵੀ ਬੜੀ ਹੁੰਦੀ ਏ।
ਹੂੰ-ਹੂੰ ਗਰਮੀ
ਲੋਕੀ ਖੜੇ ਹੋਣ ਵਾਲੇ ਹੁੰਦੇ ਵੀ ਏ ਬਈ। ਜਿਹੜੇ ਦੂਰੋਂ ਆਏ ਹੁੰਦੇ ਆ ਨਾ ਫਿਰ ਉਹ ਇਸ ਚੀਜ਼ ਦੀ ਪਰਵਾਹ ਵੀ ਨੀ ਕਰਦੇ। ਫਿਰ ਉਹ ਕਹਿੰਦੇ ਨੇ ਕਿ ਦਰਸ਼ਨ ਕਰਕੇ ਜਾਵਾਂਗੇ।
ਉਹ ਤਾਂ ਗੱਲ ਠੀਕ ਐ ਦਰਸ਼ਨ ਤਾਂ ਚਲੋ ਜਿਹੜੇ ਦੂਰੋਂ ਆਏ ਉਹਨਾਂ ਨੇ ਤਾਂ ਕਰਨੇ ਈ ਆ।
ਹਾਂ ਹੋਰ ਸਾਡੇ ਵਰਗੀ ਲੋਕਲ ਸੰਗਤ ਕਹਿੰਦੀ ਐ ਕਿ ਚਲੋ ਅਸੀਂ ਫਿਰ ਆ ਜਾਂਗੇ ਹੁਣ ਅਸੀਂ ਅਕਾਲ ਤਖ਼ਤ ਤੇ ਈ ਮੱਥਾ ਟੇਕ ਲੈਨੇ ਆ।
ਹਾਂਜੀ, ਹੁਣ ਤਾਂ ਵੈਸੇ ਰੂਮ ਦਾ ਵੀ ਉਹਨਾਂ ਨੇ ਬਹੁਤ ਪ੍ਰੋਵਾਈਡ ਕਰਦੇ ਨਾ ਸਾਰੇ ਪਾਸੇ
ਹਾਂਜੀ- ਹਾਂਜੀ ਰੂਮ ਹਾਂ ਮਿਲ ਜਾਂਦੇ ਨੇ, ਪਰ ਫੇਰ ਵੀ ਥੋੜ੍ਹੀ ਜਿਹੀ ਮਤਲਬ ਜਾਣਕਾਰੀ ਹੋਏ ਤੇ ਜਰਾ ਜਲਦੀ ਹੋ ਜਾਂਦਾ ਐ, ਕੰਮ
ਹਾਂਜੀ-ਹਾਂਜੀ ਉਹ ਤਾਂ ਨਈ ਔ ਤਾ ਬਹੁਤ
ਵੈਸੇ ਤਾਂ ਅੱਜ ਕੱਲ ਜਿਵੇਂ ਗਰਮੀ ਐ, ਨਾ ਰੂਮ ਲੈਨ ਦੀ ਜ਼ਰੂਰਤ ਈ ਨੀ ਹੁੰਦੀ ਬਾਰ ਉੱਥੇ ਇੰਨੇ ਮਤਲਬ ਖੁੱਲੇ ਦੇ ਵਿੱਚ ਹੀ ਅਪਣਾ ਆਰਾਮ ਨਾਲ ਆਪਣਾ ਬੈਗਾਂ ਦੇ ਤੇ ਸਿਰ ਰੱਖ ਕੇ ਆਰਾਮ ਨਾਲ ਸੋਜੋ, ਸਵੇਰੇ ਆਪਣਾ ਇਸ਼ਨਾਨ ਵਗੈਰਾ ਕਰੋ ਹੋਰ ਨੀਂਦ ਤੇ ਵੈਸੇ ਵੀ ਨਹੀਂ ਆਦੀ, ਆਪਣਾ ਸਵੇਰੇ ਇਸ਼ਨਾਨ ਅਗਰ ਰੂਮ ਲੈਲੋ ਨਾ ਫੇਰ ਟਾਈਮ ਦਾ ਪਤਾ ਵੀ ਨੀ ਲੱਗ ਲੱਗਣਾ ਫੇਰ ਬੰਦਾ ਸੁੱਤਾ ਈ ਰਹਿ ਜਾਂਦਾ, ਆਪਣਾ ਉੱਥੇ ਹੋਰ ਕੀ ਉੱਥੇ ਵਿਹੜੇ ਬਣੇ ਦੇ, ਜਿਹੜੇ ਬਰਾਂਡੇ ਬਣੇ ਆ ਉੱਥੇ ਸੋਜੋ ਸਵੇਰੇ ਉੱਠੋ ਇਸ਼ਨਾਨ ਕਰੋ, ਤੇ ਬਸ ਬੈਗ ਆਪ ਆਪਣੇ ਗਠਰੀ ਘਰ ਜਮਾ ਕਰਵਾਓ, ਤੇ ਦਰਸ਼ਨ ਕਰੋ ਆਰਾਮ ਨਾਲ
ਹਾਂਜੀ-ਹਾਂਜੀ ਉਹ ਤਾਂ ਗੱਲ ਸਈ ਐ।
ਏਦਾਂ ਸਿਸਟਮ ਸਈ ਐ, ਬਣਾਓ ਸਲਾਹ ਆ ਜਾਓ ਤੁਸੀਂ ਦਰਸ਼ਨ ਕਰਨ
ਕੋਈ ਨੀ ਕੋਈ ਨੀ ਆਵਾਂਗੇ, ਦੇਖੋ ਹੁਣ ਮੈਂ ਕਿਹਾ ਵਾ ਮੈਂ ਅੰਮ੍ਰਿਤਸਰ ਜਾਣਾ ਬਹੁਤ ਟਾਈਮ ਹੋ ਗਿਆ ਸਾਲ ਈ ਹੋ ਗਿਆ ਡੇਢ ਸਾਲ ਈ ਹੋ ਗਿਆ ਗਏ ਵੇ
ਹਾਂ ਨੀ ਬਣਾਲੋ ਸਲਾਹ ਹੁਨ ਜਦੋਂ ਤੁਹਾਡੀ ਆਣਗੀਆਂ ਕੋਈ ਤਿੰਨ ਚਾਰ ਛੁੱਟੀਆਂ ਤੇ ਫੇਰ ਤੁਸੀਂ ਸਲਾਹ ਬਣਾ ਲੋ
ਕਿ ਠਾਈ ਅਠਾਈ ਉਨੱਤੀ ਚਾਰ ਛੁੱਟੀਆਂ ਐ ਸਾਨੂੰ ਉਦੋਂ
ਹਾਂ, ਤੇ ਤੁਸੀਂ ਸਲਾਹ ਬਣਾ ਲਓ ਮੌਕਾ ਹੁੰਦਾ ਆ ਵੀ ਕੋਈ ਛੁੱਟੀਆਂ ਦਾ
ਉਹ ਤਾਂ ਹੈ। ਬਸ ਦੇਖੋ ਹੁਣ, ਕੋਈ ਨੀ ਆਵਾਂਗੇ ਥੋੜਾ ਦੀਦੀ ਦਾ ਕਰਕੇ ਨੀ ਆ ਰਹੇ ਸੀਗੇ ਦੀਦੀ ਅਗਲੀ ਪ੍ਰੈਗਨੈਂਟ ਆ
ਲੈ ਆਓ
ਨਈ-ਨਈ ਦੂਸਰੇ ਵਾਲੇ ਦੀਦੀ ਉਹਨਾਂ ਦੇ ਥੋੜ੍ਹਾ ਬੇਬੀ ਹੋਣ ਵਾਲਾ ਨਾ ਤਾਂ ਲਾਸਟ ਟਾਈਮ ਈ ਆ ਉਹਨਾਂ ਦੇ ਤਾਂ ਫੇਰ ਅਸੀਂ ਆ ਨੀ ਰਹੇ ਏਦਾਂ ਹੋਏ ਨਾ ਆਪਾਂ ਆ ਜਾਈਏ ਉੱਧਰ ਕਦੀ ਨਾਲ
ਹਾਂ ਇਹ ਤੇ ਹੈ, ਹਾਂ ਇਹ ਤੇ ਹੈ, ਸਹੀ ਗੱਲ ਐ ਫਿਰ ਧਿਆਨ ਉੱਧਰ ਵੀ ਰਹਿੰਦਾ ਐ।
ਹਾਂਜੀ-ਹਾਂਜੀ, ਨਈ ਤਾਂ ਆ ਈ ਜਾਣਾ ਸੀਗਾ ਹੁਣ ਨੂੰ। ਬਾਕੀ ਦੇਖੋ ਜੇ, ਹੋ ਗਿਆ ਤਾਂ ਨਹੀਂ ਤਾਂ ਫਿਰ ਆ ਹੀ ਜਾਵਾਂਗੇ
ਹਾਂ ਚਲੋ ਕੋਈ ਨੀ, ਵੈਸੇ ਤੁਹਾਡੇ ਚਾਚੀ ਆਉਂਦੇ ਹੁੰਦੇ ਸੀ ਹੈਨਾ ਸ਼ਹੀਦਾ ਸਾਹਿਬ, ਦਰਬਾਰ ਸਾਹਿਬ, ਤੁਹਾਡੇ ਚਾਚੀ ਨੇ ਜਿਹੜੇ ਛੋਟੇ ਵਾਲੇ
ਹਾਂਜੀ- ਹਾਂਜੀ, ਉਹ ਤਾਂ ਆਂਦੇ ਰਹਿੰਦੇ ਸੀਗੇ, ਉਹਨਾਂ ਦੇ ਵੀ ਗੈਸਟ ਆਏ ਹੋਏ ਘਰ ਫੇਰ, ਉਹਨਾਂ ਦੀ ਮਾਮੀ ਆਈ ਹੋਈ ਹੈ ਨਾ
ਅੱਛਾ ਅੱਛਾ
ਉਹਨਾਂ ਦੇ ਵੀ ਬੱਚੇ ਆਏ ਹੋਏ ਆ, ਨਾਲ
ਅੱਛਾ, ਉਹੀ ਨਾ ਛੁੱਟੀਆਂ ਵਿੱਚ ਸਭ ਇੱਕ ਦੂਸਰੇ ਆਪਣੇ ਰਿਸ਼ਤੇਦਾਰਾਂ ਕੋਲ ਜਾਂਦੇ ਆ, ਘੁੰਮਣ ਫਿਰਨ
ਹਾਂਜੀ ਉਹ ਤਾਂ ਸਹੀ ਗੱਲ ਹੈ, ਉਹ ਵੀ ਕੱਲ੍ਹ ਨਿਆਣੇ ਇੱਧਰ ਆਏ ਹੋਏ ਸੀ ਉਹਨਾਂ ਦੇ
ਇਹਨਾਂੇ ਛੁੱਟੀਆਂ ਦਾ ਬਸ, ਇੱਕ ਹੁਣ ਲਾਸਟ ਵੀਕ ਰਹਿ ਗਿਆ ਏ ਫੇਿਰ ਸਕੂਲ ਲੱਗ ਜਾਨੇ ਆ, ਫਿਰ ਸਭ ਬੱਚਿਆਂ ਨੂੰ ਹੋਰ ਕੀ, ਬੱਸ ਏ ਲਾਸਟ ਵੀਕ ਏ, ਉਸ ਤੋਂ ਬਾਅਦ ਸਭ ਨੇ ਅਪਣੇ, ਅਪਣੇ ਸਕੂਲ 'ਚ ਲੱਗ ਜਾਣਾ
ਬਸ ਇਹੀ ਏ, ਥੋੜ੍ਹੀ ਜਿਹੀ ਛੁੱਟੀਆਂ ਰਹਿ ਗਈਆਂ, ਅਸੀਂ ਆਪ ਆਪਣੇ ਹਾਂ ਇਹ, ਇਹ ਨਹੀਂ ਕਿਹਾ ਜਾ ਸਕਦਾ ਅਗਰ ਗਰਮੀ ਜਿਆਦਾ ਹੋ ਗਈ, ਤੇ ਛੁੱਟੀਆਂ ਅਗਰ ਥੋੜੀਆਂ ਹੋਰ ਅੱਗੇ ਹੋਣ ਉਹ ਨਹੀਂ ਕਹਿ ਸਕਦੇ, ਪਰ ਜਦੋਂ ਤੱਕ ਜਿਹੜੀ ਡੇਟ ਮਿਲੀ ਹੋਈ ਹੈ, ਉਹਦੇ ਹਿਸਾਬ ਨਾਲ ਤੇ ਹੁਣ ਛੁੱਟੀਆਂ ਖਤਮ ਹੋਣ ਵਾਲੀਆਂ ਨੇ
ਹਾਂਜੀ ਹਾਂਜੀ, ਉਹ ਤਾਂ ਦੱਸ ਦਿਨ ਰਹਿ ਗਏ ਸਾਰੇ।
ਹਮ।
ਪਹਿਲਾਂ- ਪਹਿਲਾਂ ਹੋ ਜਾਂਦੀਆਂ ਸੀਗੀਆਂ ਹੋਰ ਛੁੱਟੀਆਂ, ਹੁਣ ਤਾਂ ਹੁਣ ਤਾਂ ਨੀ ਹੁਣ ਘ
ਹਾਂ, ਨਹੀਂ- ਨਹੀਂ। ਕਰਨੀ ਵੀ ਨੀ ਚਾਹੀਦੀਆਂ, ਦੇਖੋ ਬੱਚੇ ਘਰ ਵੀ ਕਿਹੜਾ ਮੈਂ ਕਹਿੰਦੀ ਹ ਬਈ ਗਰਮੀ ਤੋਂ ਬਚਾਅ ਕਰਦੇ ਆ ਆਪਣਾ, ਜਿਨਾਂ ਨੇ ਗਰਾਊਂਡ 'ਚ ਖੇਲਣ ਜਾਣਾ, ਉਹਨਾਂ ਨੇ ਜਾਣਾ ਹੀ ਜਾਣਾ ਹੈ। ਪੇਰੈਂਟਸ ਦਾ ਤਾਂ ਡਰ ਹੈਗਾ ਹੀ ਨਹੀਂ ਹੈ ਬੱਚਿਆਂ ਨੂੰ, ਅਜੇ ਉੱਥੇ ਸਕੂਲ 'ਚ ਫਿਰ ਚਲੋ ਦੋ ਢਾਈ ਵਜੇ ਤੱਕ ਆਰਾਮ ਨਾਲ, ਉੱਥੇ ਬਹਿ ਕੇ ਪੜ੍ਹਨਗੇ ਤੇ ਸਹੀ ਨਾ ਘਰ ਵੀ ਕਿਹੜਾ ਉੱਥੇ ਹੋਰ ਕੀ, ਕਿਹੜਾ ਪੇਰੈਂਟਸ ਦੇ ਮ
ਟਾਈਮ ਹੋ ਜਾਂਦਾ ਤਿੰਨ ਚਾਰ ਘੰਟੇ ਬੰਦਾ, ਬੱਚਾ ਪੜ੍ਹੇ ਹੁੰਦਾ ਵਾ।
ਉਓਹੀ ਨਾ, ਉੱਥੇ ਜਾ ਕੇ ਥੋੜਾ ਧਿਆਨ ਤੇ ਹੋਰ ਪਾਸੇ ਜਾਏਗਾ ਨਾ, ਘਰ ਕੀ ਬਸ ਫੋਨ ਵੇਖ ਲਿਆ, ਟੀਵ ਵੇਖ ਲਿਆ, ਬਸ ਹੋਰ ਕੀ, ਛੁੱਟੀਆਂ ਦਾ ਹੋਮਵਰਕ ਸ ਜਾ ਸਟਾਰਟਿੰਗ 'ਚ ਕਰ ਲਿਆ, ਐਂਡ ਦੇ ਦੋ ਦਿਨ ਤੇ ਪੂਰਾ ਜ਼ੋਰ ਲਾ ਲਿਆ, ਬਸ
ਹਾਂਜੀ ਹਾਂਜੀ, ਸਹੀ ਗੱਲ ਹੈ।
ਹੋਰ ਕੀ, ਬੱਚਿਆਂ ਨੇ ਹੋਰ ਕੀ ਕਰਨਾ ਹੈ। ਪੇਰੈਂਟਸ ਦਾ ਡਰ ਤੇ ਹੁੰਦਾ ਨੀ, ਟੀਚਰਸ ਦਾ ਫੇਿਰ ਵੀ ਡਰ ਹੁੰਦਾ ਹੈ।
ਹਾਂਜੀ ਹਾਂਜੀ, ਬਿਲਕੁਲ। ਦੀਦੀ ਆਏ ਹੋਏ ਸੀ, ਦੀਦੀ ਕਹਿੰਦੇ ਕਿ ਮੈਂ ਆਪਣਾ ਬੱਚੇ ਦਾ ਕੰਮ ਮੁਕਾ ਕੇ ਆਣਾ, ਸਾਰਾ ਕੰਮ ਮੁਕਾ ਕੇ ਆਈ ਆ। ਨਹੀਂ ਤਾਂ, ਉਹਨਾਂ ਨੂੰ ਪਤਾ
ਹਾਂ, ਉਹੀ ਨਾ ਉਹ ਨਾਲ, ਉਹੀ ਨਾ ਤੁਹਾਡੇ ਦੀ ਹਜੇ ਬੇਟੀ ਹਜੇ ਛੋਟੀ ਹੈ ਨਾ, ਉਹ ਹਜੇ ਆਪਣੇ ਮੰਮੀ ਦੇ ਅੰਡਰ ਹੋ ਕੇ ਕੰਮ ਕਰਦੀ ਹੈ, ਜਿਹੜੇ ਬੱਚੇ ਵੱਡੇ ਹੋ ਜਾਂਦੇ ਨੇ ਨਾ ਫਿਰ, ਆਪਣੇ ਪੇਰੈਂਟਸ ਦੇ ਅੰਡਰ ਕੰਮ ਨੀ ਕਰਦੇ।
ਉਹ ਤਾਂ ਫੇਿਰ, ਜੋ ਬਾਹਰ ਦੇ ਦੋਸਤਾਂ ਨੇ ਕਹਿਤਾ, ਬਸ ਉਓਹੀ ਕਰਨਾ।
ਹਾਂ ਬਸ ਉਓਹੀ ਨਾ, ਜਦੋਂ ਤੱਕ ਬੱਚੇ ਛੋਟੇ ਆ ਨਾ, ਉਦੋਂ ਤੱਕ ਤੇ ਮੰਮੀਆਂ ਬੜਾ ਵਧੀਆ ਪੜਾਦੀਆਂ ਨੇ, ਤੇ ਬੱਚੇ ਵੀ ਪੜ੍ਹਦੇ ਨੇ, ਜਦੋਂ ਬੱਚੇ ਵੱਡੇ ਹੋ ਜਾਂਦੇ ਨੇ, ਫੇਰ ਨੀ ਓਹਨਾਂ ਨੇ ਆਪਣੀਆਂ ਮੰਮੀਆਂ ਦੀ ਸੁਣਨੀ।
ਬਿਲਕੁਲ -ਬਿਲਕੁਲ, ੱਏਦਾਂ ਈ ਆ,
ਬਸ ਏਹੀ ਚੱਕਰ ਸਾਡੇ ਘਰ ਐ, ਪਹਿਲੇ ਛੋਟੇ ਹੁੰਦੇ ਬੜਾ ਆਪਣੇ ਕੋਲ ਬਠਾ -ਬਠਾ ਕੇ, ਕਿਓਕਿ ਉਸ ਟਾਈਮ ਸਾਡੀ ਸਿਰ ਦਰਦੀ ਹੁੰਦੀ ਸੀ ਨਾ, ਵੀ ਸਾਡੇ ਬੱਚੇ ਦਾ ਕੰਮ ਪੂਰਾ ਹੋਣਾ ਚਾਹੀਦਾ।
ਹਾਂਜੀ ਹਾਂਜੀ ਓਹ ਤਾਂ
ਤੇ ਪੇਰੈਂਟਸ ਨੇ ਵੀ ਓ, ਟੀਚਰਸ ਨੇ ਵੀ ਪੇਰੈਂਟਸ ਨੂੰ ਈ ਕਹਿਣਾ ਏ, ਤੇ ਵੱਡੀ ਜਦੋਂ ਕਲਾਸ ਹੋ ਜਾਂਦੀ ਹੈ ਨਾ, ਫੇਰ ਟੀਚਰਸ ਨੂੰ ਵੀ ਪਤਾ ਹੁੰਦਾ, ਕਿ ਹੁਣ ਬੱਚਾ ਖੁਦ ਕਰ ਸਕਦਾ ਏ, ਹੁਨ ਏਦੇ ਪੇਰੈਂਟਸ ਨੂੰ ਵੀ ਕੀ ਸ਼ਿ ਸ਼ਿਕਾਇਤ ਲਾਣੀ ਏ।
ਓਹ ਤਾਂ ਗੱਲ ਹੈ, ਹਾਂਜੀ -ਹਾਂਜੀ ਬਿਲਕੁਲ।
ਓਹੀ ਨਾ ਹੁਣ, ਤੇ ਪੇਰੈਂਟਸ ਪੀ ਅ, ਪੀ, ਟੀ ਮੀਟ ਤੇ ਵੀ ਜਾਓ ਨਾ, ਤੇ ਟੀਚਰ ਵੀ ਕਹਿੰਦੇ ਨੇ ਕਹਿੰਦੇ ਅਸੀਂ ਤੁਹਾਡਾ ਕੋਈ ਤੁਹਾਡੀ ਗਲਤੀ ਨਹੀਂ, ਅਗਰ ਤੁਹਾਡਾ ਬੱਚਾ ਨਹੀਂ ਪੜ੍ਹ ਰਿਹਾ ਅਗਰ ਤੁਹਾਡੇ ਬੱਚੇ ਦੀ ਨੋਟਸ ਨਈ ਕੰਪਲੀਟ ਹੈਗੇ, ਤੁਹਾਡੇ ਬੱਚੇ ਦਾ ਕਸੂਰ ਏ, ਤੁਹਾਡਾ ਕੋਈ ਕਸੂਰ ਨਈ
ਹਾਂਜੀ -ਹਾਂਜੀ ਸਹੀ ਗੱਲ ਏ, ਸਹੀ ਗੱਲ।
ਤੇ ਓਹਨੂੰ ਆ ਚੁੱਕੀ ਏ, ਕਿ ਮੇਰੇ ਲਈ ਕੀ ਸਈ ਏ, ਕੀ ਗਲਤ ਏ,
ਸਹੀ ਗੱਲ ਐ, ਸਹੀ ਗੱਲ ਐ, ਚਲੋ ਫੇਿਰ ਮੈਂ ਕਰੂਗੀ,
ਹਾਂਜੀ -ਹਾਂਜੀ ਠੀਕ ਏ ਜੀ -ਠੀਕ ਏ ਜੀ, ਓਕੇ ਜੀ ਬਾਏ।
ਓਕੇ -ਓਕੇ ਬਾਏ।